ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਕਿਆ ਹਾਲ ਚਾਲ ਨੇ ਜੀ?
ਬਹੁਤ ਵਧੀਆ।
ਹਾਂਜੀ ਬਸ ਬੱਚਿਆਂ ਦਾ ਕੰਮ ਹੀ ਨੀ ਖਤ ਖ਼ਤਮ ਹੁੰਦਾ ਹੈਗਾ ਹੁਣ ਹੋਲੀਡੇਜ਼ ਵਗੈਰਾ ਹੋ ਗਈਆਂ ਨੇ ਤਾਂ ਫੇਰ ਉਹਨੂੰ ਇੰਨਾ ਸਾਰਾ ਕੰਮ ਮਿਲ ਲਿਆ ਹੋਇਆ।
ਬਿਲਕੁਲ ਬੱਚਿਆਂ ਦੀ ਤਾਂ ਇਹੀ ਚੀਜ਼ ਤਾਂ ਸਭ ਤੋਂ ਮੇਨ ਹੈ। ਜਿਵੇਂ ਛੁੱਟੀਆਂ ਹੁੰਦੀਆਂ ਮਾਂ ਬਾਪ ਤੇ ਬਰਡਨ ਸ਼ੁਰੂ ਹੋ
ਹੋਰ ਕਿਆ?
ਇਹ ਵੀ ਜ਼ਰੂਰੀ ਹੈ ਭਾਈ ਸਭ।
ਹੋਰ ਹੋਰ ਐਜੂਕੇਸ਼ਨ, ਤੋਂ ਬਿਨਾਂ ਹੈ ਵੀ ਨੀ ਨਾ ਲਾਈਫ ਦੇ ਵਿੱਚ।
ਪੜ੍ਹੇ ਲਿਖੇ ਇਨਸਾਨ ਦੀ ਹੀ ਵੈਲਿਊ ਹੈ। ਅਨਪੜ੍ਹ ਦੀ ਕੋਈ ਪੁੱਛਦਾ ਵੀ ਨਹੀਂ ਅੱਜ ਦੇ ਟਾਈਮ ਚ ਜਿੰਨਾ ਅੱਜ ਕੱਲ। ਪੜ੍ਹੇ ਲਿਖੇ ਵੀ ਕਹਿੰਦੇ ਆ ਨਾ ਇੱਕ ਕਹਿੰਦੇ ਆ। ਹਾਈ ਲੈਵਲ ਤੇ ਨੋਰਮਲ ਤਾਂ ਉਹ ਵੀ ਕੋਈ ਮਤਲਬ ਨੀ ਹੈ। ਉਹ ਵੀ ਵਿਚਾਰੇ ਧਕੇ ਖਾ ਰਹੇ ਆ ਜ਼ਿੰਦਗੀ ਦੇ ਵਿੱਚ।
ਹੋਰ ਕਿਆ। ਮੇਨ ਇਹ ਹੈ ਨਾ ਵੀ। ਚਾਹੇ ਚਲੋ ਜੌਬ। ਕਰਨੀ ਨਹੀਂ, ਕਰਨੀ ਪੜ੍ਹਾਈ ਕਰਕੇ ਬਟ ਐਵੇਂ ਵੀ। ਇੱਕ ਰਹਿਣੀ ਸਹਿਣੀ ਬੋਲ ਚਾਲ ਦਾ ਢੰਗ। ਸਾਰਾ ਕੁਝ ਐਜੂਕੇਸ਼ਨ, ਦੇ ਨਾਲ ਹੀ ਬੱਚੇ ਨੂੰ ਵੀ ਪਤਾ ਲੱਗਦਾ ਇੱਕ ਪਰਸਨ ਨੂੰ।
ਸਹੀ ਗੱਲ ਹੈ। ਬਿਲਕੁਲ ਜ਼ਰੂਰੀ ਹੈ, ਇਹ ਚੀਜ਼ਾਂ। ਪੜ੍ਹੇ ਲਿਖੇ ਅੱਜ ਜੇ ਪੜ੍ਹੇ ਲਿਖੇ ਹੋਵਾਂਗੇ ਅ ਕੱਲ ਆਪਣੇ ਫਿਊਚਰ ਨੂੰ ਦੇਖ ਸਕਦੇ ਹਾਂ। ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ। ਇਹ ਸਭ ਤੋਂ ਮੇਨ ਚੀਜ਼ ਹੈ। ਜ਼ਰੂਰੀ ਨਹੀਂ ਹੈ ਜੋੋ ਕਰਨਾ ਹੀ ਸਭ ਕੁਛ ਹੈ।
ਇਹ ਤਾਂ ਹੈ। ਕਿਉਂਕਿ ਅੱਜ ਕੱਲ ਦਾ ਦੇਖੋ ਮਾਹੌਲ ਵੀ ਕਿੰਨਾ ਜਿਆਦਾ ਉਹ ਹੋ ਰਿਹਾ। ਖਰਾਬ ਹੋ ਰਿਹਾ ਤਾਂ ਬੱਚਿਆਂ ਨੂੰ ਥੋੜਾ ਜਿਹਾ ਸਮਝਾਣਾ ਵਧੀਆਂ ਐਜੂਕੇਟ ਕਰਨਾ ਬਹੁਤ ਜਰੂਰੀ ਹੈ।
ਬਿਲਕੁਲ ਅੱਛੇ ਤੋਂ ਅੱਛੇ ਸਕੂਲ ਚ ਵੀ ਤੁਸੀਂ ਪਾਦੋ। ਪੜ੍ਹਨਾ ਖੁਦ ਹੀ ਪੈਣਾਂ ਹੈ ਬੱਚਿਆਂ ਨੂੰ। ਟਿਊਸ਼ਨ ਦੇ ਬੱਚੇ ਜਾਂਦੇ ਹੈ ਪਰ ਜਿਹੜੇ ਬੱਚੇ ਖੁਦ ਪੜ੍ਹਦੇ ਹੈ ਨਾ ਸਭ ਤੋਂ ਬੈਸਟ ਹੈ।
ਹਾਂਜੀ ਟਿਊਸ਼ਨ ਤੇ ਫੇਰ ਏਦਾ ਵੀ ਚ ਟਾਈਮ ਖ਼ਰਾਬ ਕਰਦੇ ਨੇ ਨਾ। ਪੜ੍ਹਦੇ ਤਾਂ ਘੱਟ ਨੇ ਬਟ ਆਨ ਜਾਨ ਚ ਟਾਈਮ
ਕਰਦੇ ਹੈ।ਸਹੀ ਐ ਅੱਜ ਕੱਲ ਪੜ੍ਹਾਈ ਹੈ ਜੋ ਸਿਰਫ਼ ਆਪਣੇ ਆਪ ਪੜ੍ਹਨ ਵਾਲੇ
ਹੋਰ ਕਿਆ ਔਰ।
ਨਾ ਕਿਸੇ ਟੀਚਰ ਤੇ ਤੇ ਡਿਪੈਂਡ, ਨ ਨਾ ਨ ਕਿਸੇ ਟਿਉਟਰ ਦੇ ਉੱਪਰ ਡਿਪੈਂਡ, ਖੁਦ ਈ ਕਰਨਾ ਜੋ ਕਰਨਾ।
ਹੋਰ ਹੋਰ ਏਦਾਂ ਹੁੰਦਾ ਨਾ ਬੱਚੇ ਟਿਊਸ਼ਨ ਚੱਲ ਤਾਂ ਜਾਂਦੇ ਤੇ ਉੱਥੇ ਕਈ ਵਾਰ ਏਦਾ ਹੁੰਦਾ ਵਈ ਟਿਊਸ਼ਨ ਤੇ ਵੀ ਕਿੰਨੇ ਸਾਰੇ ਬੱਚੇ ਬੱਚੇ ਹੁੰਦੇ ਨੇ ਤਾਂ ਧਿਆਨ ਵੀ ਨੀ ਜਾਂਦਾ ਹੈਗਾ। ਜਿਹੜਾ ਟਿਊਟਰ ਹੁੰਦਾ ਉਹਦਾ ਵੀ।
ਬਿਲਕੁਲ ਸਹੀ ਗੱਲ ਬੱਚਿਆਂ ਦਾ ਧਿਆਨ ਹੁੰਦਾ ਹੀ ਨਹੀਂ।ਹੁ ਸਟੱਡੀ ਚ ਉਹ ਟੀਚਰ ਵੀ ਨਾ ਧਿਆਨ ਪੂਰਾ ਦੇ ਹੀ ਨਹੀਂ ਪਾਉਂਦੀ।ਤੁਸੀਂ ਪੂਰੇ ਗਰੁੱਪ ਚ ਪੜ੍ਹਾਓਗੇ ਨਾਂ। ਬਹੁਤ ਔਖਾ ਹੈ।ਅੱਜ ਕੱਲ ਤਾਈ ਤਾਂ ਹੋਮ ਟਿਊਸ਼ਨ ਲੈ ਰਹੇ। ਸਭ ਤੋਂ ਜ਼ਿਆਦਾ ਲੋਕ ਹੋਮ ਟਿਊਸ਼ਨ ਕਿਉ ਲੈ ਰਹੇ ਹੈ।ਇਸੇ ਲਈ ਲੈ ਰਹੇ ਹੈ ਕਿ ਘਰੇ ਪੜ੍ਹਾ ਕੇ ਸਾਡੇ ਸਿੰਗਲ ਬੱਚੇ ਨੂੰ ਪੜ੍ਹਾ ਜਾਵੇ। ਸਮਝਾ ਜਾਣ ਜੋ ਵੀ ਹੈ।ਉਹ ਉਸ ਬੱਚੇ ਦੇ ਪੱਲੇ ਤਾਂ ਪੈਂਦਾ ਨਾ। ਕੁਝ ਦਿਮਾਗ ਤੇ ਤਾਂ ਪੈਂਦਾ ਹੈ ਨਾ। ਦਿਨ ਚ ਦਸ ਬੱਚੇ ਆਗਏ ਪੜ੍ਹਦਾ ਪਿਆ ਪੰਦਰਾਂ ਬੱਚੇ ਚ ਪੜ੍ਹਦਾ ਪਿਆ ਤੇ ਕੋਈ ਫਾਇਦਾ ਨਹੀਂ ਹੈ ਬੱਚੇ ਚ। ਕੁਝ ਸਮਝ ਹੀ ਨਹੀਂ ਆਉਣੀ ਬੱਚੇ ਦੇ ਅਸਰ ਹੀ ਨਹੀਂ ਹੁੰਦਾ। ਉਹ ਚੀਜ਼ ਦਾ ਉਹ ਵਿਚਾਰਾ ਦੁਬਾਰਾ ਦੂਸਰੇ ਦਿਨ ਜਾਏਗਾ ਫਿਰ ਉਹੀ ਚੀਜ਼।
ਹਾਂਜੀ ਔਰ ਏਦਾਂ ਹੁੰਦਾ ਵੀ ਸ ਸਕੂਲ ਦੇ ਵਿੱਚ ਜਦੋਂ ਟੀਚਰ ਪੜ੍ਹਾ ਰਹੇ ਹੁੰਦੇ ਕਈ ਕਲਾਸਿਸ ਵਿੱਚ ਬੱਚਿਆਂ ਦਾ ਏਦਾਂ ਹਾਲ ਹੁੰਦਾ ਵੀ ਬੱਚੇ ਆਪਣੀਆਂ ਗੱਲਾਂ ਕਰ ਰਹੇ ਹੁੰਦੇ ਐ। ਅੱਜ ਕੱਲ੍ਹ ਧਿਆਨ ਏ ਬੱਚਿਆਂ ਦਾ ਬਸ ਗੱਲਾਂ ਦੇ ਵਿਚ ਜ਼ਿਆਦਾ ਧਿਆਨ ਹੈ।ਆਪਣੇ ਟਾਈਮ ਚ ਐਜੂਕੇਸ਼ਨ ਪੁਰਾਣੇ ਟਾਈਮ ਰੋਂਦੀ ਸੀ। ਆਪਾਂ ਕਿੰਨਾ ਬਿਲਕੁਲ ਸੀਰੀਅਸ ਹੋ। ਕੈਣ ਪੜ੍ਹਦੇ ਹੁੰਦੇ ਸੀ।
ਬਿਲਕੁਲ, ਬਿਲਕੁਲ, ਬਿਲਕੁਲ, ਬਿਲਕੁਲ ਤਦ ਨਾ ਤਦ ਆਪਣੇ ਟੈਮ ਚ ਟੀਚਰ ਵਿ ਧਿਆਨ ਦਿੰਦੇ ਸੀ। ਹੁਣ ਟੀਚਰਸ ਨਈ ਧਿਆਨ ਦਿੰਦੇ। ਹੁਣ ਟੀਚਰ ਆਪਣੇ ਆਪ ਚ ਮਸਤ ਐ, ਉਹਨਾਂ ਨੂੰ ਕੋਈ ਕੋਈ ਟੋਪਿਕ ਸਮਝਾ ਤਾ, ਬੱਚਿਆਂ ਤੇ ਈ ਲਈ ਗੱਲ ਖਤਮ। ਦੁਬਾਰਾ ਨਹੀਂ ਉਹ ਚੀਜ਼ ਦੁਬਾਰਾ ਦੁਹਰਾਉਣੀ ਔਰ ਆਪਣੇ ਟਾਈਮ ਤੇ ਬੱਚੇ ਤੋਂ ਪੁੱਛਦੇ ਹੀ ਸੀ ਕਿ ਕੁੱਛ ਨਹੀਂ ਆਉਂਦਾ ਤਾਂ ਦੱਸੋ ਸਾਨੂੰ ਅਸੀਂ ਦੁਬਾਰਾ ਫਿਰ ਦੱਸਦੇ ਹਾਂ ਤੁਹਾਨੂੰ
ਹਾਂਜੀ, ਇਹ ਵੀ ਹੈ।
ਪਹਿਲਾਂ ਵਾਲਾ ਟਾਈਮ ਬਹੁਤ ਵਧੀਆ ਸੀ, ਐਜੂਕੇਸ਼ਨ ਵਾਸਤੇ ਤਦ ਥੋੜ੍ਹਾ ਪੜ੍ਹਿਆ ਵੀ ਦੇ ਬਹੁਤ ਸਮਝ ਬਾਹਰਲੇ ਦੇਸ਼ ਵਿਚ ਵੈਲ ਸੈਟਲਡ ਹੈ ਪਰ ਅੱਜ ਦੇ ਥੋੜ੍ਹਾ ਪੜ੍ਹੇ ਬੰਦੇ ਦੀ ਕੋਈ ਵੈਲਿਊ ਨਹੀਂ ਰਹਿ ਗਈ ਮੇਨ ਐ ਸਟੱਡੀ।
ਅ ਔਰ ਏਦਾਂ ਹੋ ਗਿਆ ਨਾ ਵੀ, ਹੁਣ ਓਨਲਾਈਨ ਵੀ ਸਿਦਾਂ ਕਲਾਸਿਸ ਲਗ ਦੀਏ ਨੇ ਹੁਣ ਕਈ ਤਾਂ ਚਲੋ ਬੱਚੇ ਜਿਹੜੇ ਸਿੰਸੀਅਰ ਹੁੰਦੇ ਨੇ, ਵਧੀਆ ਪੜ੍ਹਦੇ ਨੇ, ਓਂਲਾਈਨ ਵੀ ਫਾਇਦਾ ਉਠਾਉਂਦੇ ਨੇ, ਵੈਸੇ ਵਧੀਆ ਪੜ੍ਹੀਏ, ਕੁਛ ਨਵਾਂ ਨਵਾਂ ਸਿੱਖੀਏ। ਬਟ ਕਈ ਬੱਚੇ ਇੱਦਾਂ ਦੇ ਹੁੰਦੇ ਨੇ ਵੀ ਜਿਹੜਾ ਨਈ ਧਿਆਨ ਦਿੰਦੇ ਹੈਗੇ ਹਨ। ਹਾਂ, ਬਸ ਫੋਨ ਦਾ ਯੂਜ ਕਈ ਕਈਆਂ ਨੇ ਤਾਂ ਇਹੀ ਸਿੱਖਿਆ ਕਿ ਬਸ ਫੋਨ ਯੂਜ ਕਰਨਾ ਹੈ ਚ।
ਬਸ ਐਵੇਂ ਈ ਐ। ਬਿਲਕੁਲ ਜੇ ਤੁਸੀਂ ਮਾਂ ਪਿਓ ਧਿਆਨ ਨਈ ਦੇਗਾ ਕਿ ਬੱਚਾ ਕੀ ਕਰ ਰਿਆ ਐ। ਛੋੜ ਦਵਾਂਗੇ ਮਾਂ ਬਾਪ ਤੇ ਇੱਧਾਂ ਈ ਹੁੰਦੈ। ਫੇਰ ਉਹ ਪੜ੍ਹਾਈ ਵੱਲ ਧਿਆਨ ਦੇਣਗੇ, ਉਹ ਕੋਈ-ਕੋਈ ਬੱਚਾ ਰੇਅਰ ਬੱਚਾ ਰਹਿ ਗਿਆ ਜਿਹਨਾਂ ਤੇ ਮਤਲਬ ਤੁਸੀ ਉਹਨਾਂ ਤੇ ਛੋੜ ਦੋਗੇ ਹਾਂ ਬੱਚ ਬੱਚਾ ਸਾਡਾ ਪੜ੍ਹਨ ਵਾਲੈ। ਸਾਨੂੰ ਕੋਈ ਟੈਸ਼ਨ ਨਹੀਂ ਹੈ।
ਉਹੀ ਤਾਂ ਹੈ ਨਾ ਵੀ ਜਦੋਂ ਪੇਰੈਂਟਸ ਅਗਰ ਫੋਨ ਦੇ ਵੀ ਰਹੇ ਨੇ ਉਹਨਾਂ ਨੂੰ ਵੀ ਥੋੜ੍ਹਾ ਧਿਆਨ ਦੇਣਾ ਚਾਹੀਦੈ ਕਿ ਬੱਚੇ ਕਰ ਕੀ ਰਹੇ ਨੇ ਫੋਨ ਤੇ। ਕੰਮ ਕਰ ਰਹੇ ਨੇ, ਕਿਆ ਕਰ ਰਹੇ ਨੇ ਹੁਣ ਉਹ। ਔਨਲਾਈਨ ਕਲਾਸਿਸ ਕਈ ਬੱਚੇ ਲਗਾਉਂਦੇ ਨੇ ਹੁਣ ਆਨਲਾਈਨ ਟਿਊਸ਼ਨ ਵੀ ਮਿਲਨ ਲੱਗ ਗਈਆਂ। ਕਿ ਔਨਲਾਈਨ ਵੀ ਲਗਾਉਂਦੇ ਨੇ ਬਟ ਜਦੋਂ ਬੱਚੇ ਫਾਇਦਾ ਉਠਾਣਗੇ ਤਾਂ ਐਜੂਕੇਸ਼ਨ ਦਾ ਵੀ ਤਾਂ ਹੀ ਫਾਇਦਾ ਨਾ ਬੱਚੇ ਨੂੰ ਲੈਣ ਦਾ ਉਹੀ ਅਗਰ ਗ਼ਲਤ ਯੂਜ ਕਰਨਗੇ ਤਾਂ ਕੋਈ ਫਾਇਦਾ ਨੀ ਹੈ, ਫੇਰ ਤਾਂ ਵੇਸਟ ਐ।
ਸਹੀ ਸਹੀ ਸਹੀ ਸਹੀ ਜਦੋਂ ਆਪ ਕਰੋਨਾ ਆਇਆ ਸੀ ਉਦੋਂ ਵੀ ਕੀ ਹੋਇਆ ਸੀ? ਐਜੂਕੇਸ਼ਨ ਲਈ। ਲੋਕਾਂ ਨੂੰ, ਬੱਚੇ ਘਰੇ ਬਹਿ ਕੇ ਔਨਲਾਈਨ ਨੀ। ਕਲਾਸਿਸ ਲੈ ਰਹੇ ਸਕੂਲ ਦੀਆਂ। ਔਨਲਾਈਨ ਹੀ ਰਿਜ਼ਲਟ ਆ ਰਹੇ ਸੀ ਸਾਰੇ ਬੱਚੇ ਕਿਤਾਬਾਂ ਰੱਖ ਕੇ ਪੇ ਪੇਪਰ ਦੇ ਰਹੇ ਸੀ। ਉਹ ਔਨਲਾਈਨ ਥੋੜ੍ਹਾ ਨੀਚੇ ਕਿਤਾਬਾਂ ਸੀ। ਆਨਸਰ ਸਾਰੇ ਉਹਦੇ ਆ ਆ ਜੋ ਕਹਿੰਦੇ ਹੈਰਾਨ ਹੋ ਜਾਂਦੇ ਲੋਕੀਂ ਦੇਖ ਕੇ ਬਈ ਜਿਹੜਾ ਬੱਚਾ ਫੋ ਥਰਟੀ ਪ੍ਰਸੈਂਟ ਵਾਲਾ ਉਹ ਅੱਸੀ ਪ੍ਰਸੈਂਟ ਕਿਵੇ ਲੈ
ਹੋਰ ਹੋਰ ਕਿਆ ਹੋਰ ਅਬ। ਐਵੀਂ। ਕਈ ਬੱਚੇ ਤਾਂ ਚਲੋ ਮੀਨਸ ਕਲਾਸਿਸ ਪ੍ਰੋਪ ਰ ਲਗਾਉਦੇ ਸੀ ਵਧੀਆ ਤਰੀਕੇ ਕਿੰਨਾਂ ਲੈਣ ਬਟ ਕਈ ਆ ਕੋਲ ਜੀਵੇ ਨੈਟ ਨੈਟਵਰਕ ਨੈਟ ਨਹੀਂ ਸੀਗਾ, ਫੋਨ ਵਗੈਰਾ ਨਹੀਂ ਸੀ, ਐਡਰਾੋਇਡ। ਤਾਂ ਉਹਨਾਂ ਦਾ ਲੋਸ ਵੀ ਬਹੁਤ ਹੋਇਆ, ਪਰ ਸਮਾਨ ਦਾ।
ਹੋਇਆ ਹੋਇਆ ਬਿਲਕੁਲ ਹੋਇਆ, ਬਹੁਤ ਇਹਦੇ ਬੈਡ ਇਫੈਕਟ ਵੀ ਪਏ ਏ। ਪਰ ਇਹ ਹੈ, ਕਿ ਚਲੋ, ਠੀਕ ਹੈ। ਹੋਰ। ਚਲੋ ਟਾਈਮ ਨਿਕਲ ਗਿਆ, ਉਹ ਬੁਰੇ ਟੈਮ ਸੀ। ਨਿਕਲ ਗਿਆ ਇਸ ਕਰਕੇ ਚੱਲੋ ਬੱਚਿਆਂ ਦੀ ਕਲਾਸ ਇਹ ਨੀ ਹੈ। ਕੇ ਉਹਨਾਂ ਨੇ ਪਿੱਛੇ ਉਹ ਵੀ ਕੁੱਛ ਕੀਤਾ ਤੇ ਬੱਚੇ ਨੂੰ ਫੇਲ ਤਾਂ ਕਿਸੇ ਨੇ ਕਿਨਾ ਹੀ ਨਹੀਂ ਸੀ, ਪਾਸ ਕਰਨਾ ਸੀ ਬਸ। ਪਾਸ ਕਰਤਾ ਉਹਨਾਂ ਨੂੰ ਪਤਾ ਸੀ, ਬੱਚੇ ਕਿੱਦਾਂ ਦੇ ਹੈ ਇਸ ਵਾਰੀ, ਹਰ ਟੀਚਰ ਨੂੰ ਪਤਾ ਸੀ ਇਹ ਨਹੀਂ ਕਿ ਖਾਲੀ ਆਪਾਂ ਨੂੰ, ਮਾਂ ਬਾਪ ਨੂੰ ਨੀ ਪਤਾ, ਇੱਥੇ ਹਰ ਟੀਚਰ ਨੂੰ ਪਤਾ।
ਹੋਰ ਕਿਆ, ਬਟ ਆਪਾ ਏਹ ਕਿ ਜੋ ਕਲਾਸ ਰੂਮ ਦਾ ਇਨਵਾਇਰਮੈਂਟ ਹੁੰਦਾ ਏ ਤੇ ਜੋ ਔਨਲਾਈਨ, ਓਦੇ ਵਿਚ ਤਾਂ ਬਹੁਤ ਜਿਆਦਾ ਫ਼ਰਕ ਆ। ਕਲਾਸਰੂਮ ਚ ਟੀਚਰ ਜੋ ਪੜ੍ਹਾ ਰਿਹਾ ਬੱਚ ਬੱਚਾ ਬੈਠ ਕੇ ਸੁਣ ਆ ਦੇਖਾ ਰੇਹਾ ਹੈ ਹਨਾ ਪ੍ਰੋਪਰ ਉਹ ਵਾਲਾ ਮਾਹੌਲ ਤਾਂ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਉਹਦੇ ਵਿੱਚ ਲਿਸਨਿੰਗ ਪਾਵਰ ਵੀ ਬੱਚੇ ਦੀ ਥੋੜੀ ਜਿਹੀ ਵੱਧਦੀ ਹੈ ਸੁਣਨ ਦੀ ਸ਼ਕਤੀ ਵੀ ਤਾਂ ਫਿਰ ਟੀਚਰ ਦਾ ਵੀ ਥੋੜ੍ਹਾ ਜਿਹਾ ਇੰਟਰਸਟ ਬਹੁਤ ਜ਼ਿਆਦਾ ਬਣਦਾ ਜਦੋਂ ਬੱਚੇ ਨਾਲ ਨਾਲ ਰਿਪਲਾਈ ਕਰਦੇ ਨੇ ਆਨਸਰ ਦੇ ਤਾ ਫਿਰ ਬਹੁਤ ਵਧੀਆ ਇਨਵਾਰਮੈਂਟ ਤਨ ਦਾ ਈ ਔਨਲਾਈਨ ਦੇ ਵਿੱਚ ਤਾਂ ਬੱਚਾ ਜੇ ਕੈਮਰੇ ਕਈਆਂ ਨੇ ਆਫ ਕੀਤੇ ਹੁੰਦੇ ਨੇ ਬਸ ਪਤਾ ਨਹੀਂ ਕਿਆ ਕਰ ਰਹੇ ਹੁੰਦੇ ਨੇ
ਉਹ ਤਾਂ ਟਿਊਸ਼ਨ ਪੜ੍ਹਨ ਜਾਣੇ ਤੇ ਤਾਂ ਵੀ ਇਦਾਂ ਹੀ ਰਹਿੰਦੇ ਐ ਕਹਿ ਰਹੇ ਨੇ ਟਿਊਸ਼ਨ ਜ ਹਾਂ ਪਰ ਹਾਂ ਪਰ ਘਰੇ ਜਿਹੜੀ ਪੜਾ ਰਹੀ ਹੈ ਨਾ ਤੁਹਾਨੂੰ ਇੱਕ ਸਿੰਗਲ ਬੱਚੇ ਨੂੰ ਬੜਾ
ਹਾਂ ਜੀ ਹਾਂ ਜੀ ਉਹ ਵਧੀਆ
ਕੀ ਤੁਸੀਂ ਤੁਸੀਂ ਕੱਰ ਸਕਦੇ ਹੋ ਪੈਸੇ ਪੇਡ ਕਰ ਸਕਦੇ ਉਹਨਾਂ ਨੂੰ ਆਰਾਮ ਨਾਲ ਤੇ ਫਿਰ ਤਾਂ ਤੁਸੀਂ ਆਪਣੇ ਬੱਚੇ ਨੂੰ ਸਭ ਤੋਂ ਬੈਸਟ ਹ ਸਿੰਗਲ ਬੱਚੇ ਨੂੰ ਪੜ੍ਹਾਣਾ।
ਇਹ ਤਾਂ ਹੈ। ਬਾਕੀ ਏਦਾਂ ਵੀ ਹੁਣ ਜਿਵੇਂ ਜਿਵੇਂ ਅੱਗੇ ਟਾਈਮ ਆਈ ਜਾ ਰਿ ਓਵੇਂ ਓਵੇਂ ਸਾਰਾ ਕੁਛ ਚੇਂਜ ਵੀ ਹੋਈ ਜਾ ਰਿ
ਨਹੀਂ ਬਈ ਸਹੀ ਗੱਲ ਹੈ, ਹੋਲੀਡੇ ਸ਼ੁਰੂ ਹੁੰਦੀਆ ਨੇ ਨਾ ਹੋਲੋ ਡੇ ਸ਼ੁਰੂ ਹੋਈਆਂ ਜਿੱਦਾਂ ਹੀ ਬੱਚਿਆਂ ਨੂੰ ਐਨਾ ਐਨਾ ਕੰਮ ਦੇ ਦੇਣਾ ਸਕੂਲ ਵਾਲਿਆਂ ਨੇ ਠੀਕ ਹੈ, ਉਹ ਕਰਨਾ ਕਿਹਨਾ ਨੇ ਬੱਚਿਆਂ ਨੇ ਨਹੀਂ ਨਹੀਂ ਨਹੀਂ ਨਹੀਂ ਪ੍ਰੋਜੈਕਟ ਆਪਾਂ ਬਾਹਰੋਂ। ਬਣਵਾ ਰਹੇ, ਆ ਮਾਂ ਬਾਪ ਕਰ ਰਹੇ ਨੇ
ਹਾਂਜੀ ਉਹੀ ਆ ਵੀ ਬੱਚੇ ਸਿੱਖ ਕਹਿ ਰਹੇ ਨੇ ਬੱਚਿਆਂ ਨੂੰ ਓਨਾਂ ਕ ਵਰਕ ਦੇਣ ਵੀ ਚਲੋ, ਇਹਦੇ ਵਿੱਚ ਬੱਚਾ ਸਮਝੇ ਵੀ ਸਹੀ
ਸਹੀ ਗੱਲ ਉਹ ਚੀਜ਼ ਦੋ ਜਿਹੜਾ ਬੱਚੇ।
ਪਰ ਉਦੇ ਕੁਛ ਉਦੇ ਜ਼ਿਆਦਾ ਦੇ ਹੀ ਕੋਸ਼ਚਨ ਪੁੱਟ ਕੀਤੇ ਜਾਣ। ਉਹਨਾਂ ਨੂੰ ਬੱਚੇ ਨੂੰ ਉਸ ਐਜੂਕੇਸ਼ਨ ਦੀ ਸਮਝ ਆਵੇ। ਅਸੀਂ ਆਹ ਕੁਛ ਕੀਤਾ ਹੋਲੀਡੇ ਚ ਇਕ
ਹਾਂ ਜੀ, ਫੇਰ ਏਦਾਂ ਵੀ ਪਤਾ ਵੀ ਲੱਗੇ ਨਾ ਕਿ ਬੱਚਾ ਛੁੱਟੀਆਂ ਦੇ ਵਿੱਚ ਹੋਲੀਡੇਜ਼ ਦੇ ਵਿੱਚ ਲੋ ਕੀ ਕਰਕੇ ਆ? ਕੀ ਸਿੱਖ ਕੇ ਆਇਆ? ਇੰਨੇ ਦਿਨ ਹਨਾ? ਘਰ ਬੈਠ ਕੇ ਉਹੀ ਦਿਨ।ਜੇ ਬੱਚੇ ਸਕੂਲ ਚ ਜਾਣ ਤਾਂ ਕਿੰਨਾ ਕੁਛ ਗੇਂਨ ਕਰਨ? ਫੇਰ ਵੀ ਇਹ ਵੀ ਹੈ। ਹੋਰ ਕ ਨ, ਕਿਦਾਂ ਸੰਭਾਲ? ਨੇ, ਉਹ ਬਹੁਤ ਔਖੇ ਹੋ ਜਾਂਦੇ ਨੇ ਘਰ।
ਹਾਂ, ਇਹ ਸੱਚੀ ਗੱਲ ਹੈ। ਇੱਕ ਨੂੰ ਸੰਭਾਲਦੇ ਆ, ਜੇ ਦੋ ਹੈ ਤੇ ਦੋਹਾਂ ਨੂੰ ਸੰਭਾਲਣਾ ਬਹੁਤ ਹੋ। ਖਾ ਜਾਂਦਾ ਪਹਿਲਾਂ, ਾਈ ਫੈਮਿਲੀ ਚ ਕਹਿੰਦੇ। ਮੇਰਾ ਇੱਕ ਬੱਚਾ, ਬਹੁਤ ਹੈ।
ਬਟ, ਜਦੋਂ ਸਾਰੇ ਇਕੱਟ। ਇਕੱਠੇ ਹੋ ਜਾਂਦੇ ਨੇ, ਫਿਰਰ ਬੂਆ ਵਗੈਰਾ ਦੇ ਸਾਰੇ ਇਕੱਠੇ ਜਾ। ਮਾਮਿਆਂ ਦੇ, ਸਾਰਿਆਂ ਦੇ, ਮਾਸੀਆਂ ਦੇ, ਫੇਰ ਤਾਂ ਹੋਰ ਵੀ ਗਾਹ ਪੈ ਜਾਂਦਾ।
ਕਹਿੰਦੇ ਕਿ ਅਸੀਂ ਵੀ ਕੁਛ ਸਿੱਖਦੇ ਆ ਅਸੀਂ ਵੀ ਕੁਛ ਸਿੱਖਦੇ ਆ ਅੱਜ ਕੱਲ੍ਹ ਹੋਰ ਚੀਜ਼ਾਂ ਲੋਕੀ ਲੋ ਬੱਚੇ ਹੋਰ ਚੀਜ਼ਾਂ ਜ਼ਿਆਦਾ ਇੰਟਰਸਟ ਦਿੰਦੇ ਪ ਪੜ੍ਹਾਈ ਨੂੰ ਸਾਈਡ ਤੇ ਕਰ ਦਿੰਦੇ ਹੈ। ਏਸੇ ਕਰਕੇ ਥੋੜੇ ਦੇ ਏਸੇ ਕਰਕੇ ਕੀ ਮਤਲਬ ਮਾਈਨਸ ਚ ਚਲੇ ਜਾਂਦੇ ਆ ਬੱ
ਹੋਰ ਉਹੀ ਤਾਂ ਵੀ ਅੱਜ ਕੱਲ੍ਹ ਐਜੂਕੇਸ਼ਨ ਲਈ। ਸੋਰਸਿਸ ਵੀ ਕਿੰਨੇ ਜ਼ਿਆਦਾ ਨੇ ਹੁਣ ਔਨਲਾਈਨ ਨੈ ਉਹ ਜਿੰਨੇ ਮਰਜ਼ੀ ਆਪਾਂ ਸੋ ਕੱਢ ਲਈਏ। ਕੋਈ ਵੀ ਵਰਡ ਦਾ ਮੀਨਿੰਗ ਕੁਛ ਮਰਜ਼ੀ ਚ ਬਹੁਤ ਕੁੱਛ ਸਿੱਖਣ ਨੂੰ ਮਿਲਦਾ ਬਹੁਤ ਕੁਛ ਅਗਰ ਬੱਚੇ ਸਹੀ ਯੂਜ ਕਰਨ ਤਾ ਬਹੁਤ ਅੱਛੀ ਐਜੂਕੇਸ਼ਨ ਲੈਸ ਸਕਦੇ।
ਸਹੀ ਗੱਲ ਏ ਬਿਲਕੁਲ ਬਹੁਤ ਵਧੀਆ, ਐਜੂਕੇਸ਼ਨ ਅੱਜ ਦੇ ਮਹੀਨੇ ਚ ਬਹੁਤ ਵਧੀਆ ਚੀਜ਼ ਹੈ ਕਹਿੰਦੇ ਏ ਕੋਮਲ ਏ ਪਿਆਰੀ ਏ ਕਹਿੰਦੇ ਸਿੱਖੋਗੇ ਤਾਂ ਸਾਰਾ ਕੁਛ ਆਏਗਾ ਪੈ ਪੈਸਾ ਵੀ ਕਮਾਵਾਂਗੇ ਕੁਛ ਵੀ ਦੇਵਾਂਗੇ। ਹਰ ਜ਼ਿੰਦਗੀ ਦੀ ਹਰ ਚੁਆਇਸ ਪੂਰੀ ਹੋਏਗੀ ਇੱਕ ਐਜੂਕੇਸ਼ਨ ਹੀ ਇਹੀ ਚੀਜ਼ ਹੈ
ਉਹੀ ਤਾਂ ਹੈ ਨਾ ਫੇਰ ਅਗਰ, ਦਿਲੋਂ ਹੋਵੇ ਨਾ ਵੀ ਹਾਂ ਕੁਛ ਇੱਛਾ ਵੀ ਅਸੀਂ ਸਿੱਖਣਾ ਏ ਕੁਛ ਬਣਨਾ ਏ ਲਾਈਫ ਦੇ ਵਿੱਚ ਫੇਰ ਹੁੰਦਾ ਵੀ ਏਮ ਰੱਖੋ ਹੋਵੇ ਬੱਚੇ ਦਾ ਵੀ ਵੀ ਮੈਂ ਕਿਆ ਬਣਨਾ ਉਹੀ ਏਮ ਫਿਟ ਕਰਕੇ ਅ ਲਾਈਫ ਦੇ ਵਿੱਚ ਅੱ ਸਕਸੈਸ ਮਿਲੇ ਤਾਂ ਜ਼ਿਆਦਾ ਬੈਟਰ ਹੈ
ਬਿਲਕੁਲ ਬਿਲਕੁਲ ਸਹੀ ਗੱਲ ਕੀਤ ਇਹ ਬਾਤ
ਬਸ ਫਰੀ ਦਾ ਹੈ।
ਆਪਣੇ ਬੱਚਿਆਂ ਨੂੰ ਹਮੇਸ਼ਾ ਕਹਿੰਦੇ ਆ ਸਿਖਾਵਾਂਗੇ। ਤੁਸੀਂ ਵੀ ਸਿਖਾਇਓ, ਕਿ ਹਾਂ ਅਗੇ ਤੋਂ ਵਧੀਆ ਕਰਨਾ ਜੋ ਵੀ ਕਰਨੇ ਆ।
ਹੋਰ ਕੀ ਹੋਰ ਬਹੁਤ ਪਤਾ ਕੁੱਝ ਲੱਗਦਾ ਬੱ ਬੱਚਿਆਂ ਨੂੰ ਵੀ ਬਹੁਤ ਚੀਜ਼ਾਂ ਪਤਾ ਲੱਗਦੀਆਂ ਐਜੂਕੇਸ਼ਨ ਦੇ ਥਰੂ ਬਾਹਰ ਕਿੱਦਾਂ ਹੋਰ ਬੱਚਿਆਂ ਨਾਲ ਟ੍ਰੀਟ ਕਰਨਾ ਕਿੱਦਾਂ ਸ਼ੇਅਰਿੰਗ ਕਰਨੀ ਹੈ ਸਾਰਾ ਕੁਛ ਪਤਾ ਲੱਗਦਾ ਹੈ।
ਜਦੋਂ ਪੇਰੈਂਟਸ ਵੀ ਆਪਣੇ ਕੋਈ ਫਰੈਂਡ ਸਰ ਲ ਬਹਿੰਦਾ ਉੱਥੋਂ ਵੀ ਸਮਝ ਆਉਂਦੀ ਹੈ ਇਹ ਨੀ ਹੈ ਖਾਲੀ ਚਲੋ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ